ਹੈਲੋ,
ਹੈਲੋ,
ਹਾਂਜੀ। ਕਿਵੇਂ ਹੋ?
ਸਤਿ ਸ਼੍ਰੀ ਅਕਾਲ ਬਾਈ ਜੀ।
ਸਤਿ ਸ਼੍ਰੀ ਅਕਾਲ ਕਿਵੇਂ ਹੋ।
ਵਧੀਆ ਜੀ ਤੁਸੀਂ ਦੱਸੋ।
ਸਭ ਵਧੀਆ
ਹਾਂਜੀ ਹੋਰ ਕਿੱਦਾਂ
ਅਸੀਂ ਵਧੀਆ ਕੀ ਕਰਦੇ ਪਏ
ਕੁਛ ਨੀ ਜੀ ਬੈਠੇ ਆ ਅਸੀ ਬਸ ਹਾਂਜੀ। ਬਸ ਜੀ ਇੱਧਰ ਤਾ ਮੀਂਅ ਪੈ ਈ ਰਿਹਾ ਸਵੇਰ ਦਾ ਰੁਕ ਈ ਨੀ ਰਿਹਾ।
ਅੱਛਾ ਅੱਜ ਦਾ ਸ਼ੁਕਰ ਹੈ ਸਾਡੇ ਵਲ ਵੀ ਆ ਗਿਆ ਮੀਅ
ਹਾਂਜੀ-ਹਾਂਜੀ-ਹਾਂਜੀ ਬ ਇੱਧਰ ਤਾਂ ਆਪਣੀ ਪੈ ਈ ਰਿਹਾ ਲਗਾਤਾਰ ਪੈ ਈ ਰਿਹਾ ਹੁਣ ਵੀ ਰੁਕ ਕ ਨੀ ਰਿਹਾ।
ਫੇਰ ਤਾਂ ਮੌਸਮ ਠੰਡ ਹੋ ਗਿਆ ਹੋਏ ਗਾ
ਹਾਂ ਬਸ ਕੰਬਲ ਕੱਢਤਾ ਮੈਂ ਬਾਹਰ
ਅੱਛਾ ਜੀ ਇਨੇ ਵੀ ਇਨਾ ਮੀਂਹ ਪੈ ਗਿਆ।
ਆ ਰਿਹਾ ਸੀ ਨਾ ਬਲਾਸਪੁਰੋਂ ਤਾਂ ਭਿੱਜ ਗਿਆ ਮੈਂ ਆਂਦਾ ਆਂਦਾ ਰਸ ਦੇ 'ਚ ਠੰਡ ਲੱਗ ਗਈ ਮੈਨੂੰ ਲੱਗਦਾ ਹੁਣ ਗਰਮ-ਸ਼ਰਦ ਹੋ ਜਾਣਾ।
ਫੇਰ ਉਹ ਦਾ ਡਾਈ ਸੀ ਦਾ ਕਰਾਇਆ ਬੱਚੇ ਕਰ
ਹਾਂਜੀ- ਹਾਂਜੀ -ਹਾਂਜੀ -ਹਾਂਜੀ। ਏ ਸੀ ਉ ਸੀ ਤਾਂ ਉਹ ਵੀ ਨਹੀਂ ਲਵਾਇਆ। ਕਰਦੇ ਮਨਾ ਕਰਦੇ ਆ ਕਹਿੰ ਹਾਲਕਸ ਆਉਂਦ ਹੈ ਵੈਸੇ ਤੁਸੀਂ ਕੰਮ ਨੀ ਕਰਦੇ ਓਦਾਂ ਫੇਰ ਨੀ ਕਰਨਾ ਤੁਹਾਨੇ
ਉਹ ਤੇ ਪਤਾ ਕਿ ਏ ਸੀ- ਏ ਸੀ ਤੇ ਬਸ ਇੱਕ ਉਹ ਹੈ। ਨਾ ਵੀ ਜੇ ਬੰਦਾ ਅੰਦਰ- ਅੰਦਰ ਰਹੇ ਤਾਂ ਫਿਰ ਅੰਦਰ ਹੀ ਐ। ਏ ਸੀ 'ਚ ਤਾਂ ਇਹ ਹਾਲ ਫੇਰ ਕੰਮ ਵੀ ਨੀ ਕਰ
ਹਾਂਜੀ ਹਾਂਜੀ- ਹਾਂਜੀ ਹੋਰ ਦੱਸੋ ਕਿ ਕਿਹੜੀ ਕਿਸ ਚੀਜ਼ 'ਚ ਹੈਗਾ ਇੰਟਰਸਟ ਤੁਹਾਡਾ
ਹਾਂ ਆਪਾਂ ਬਸ ਇਹੀ ਆ ਜਿਵੇਂ ਘੁੰਮਣਾ-ਫਿਰਨਾ
ਹੂੰ
ਹਾਂ ਮਤਲਬ ਟ ਜਿਵੇਂ ਟੂਰ ਤੇ ਜਾਣਾ ਟੂਰ ਜਾਂਦੇ ਹੁੰਦੇ ਸੀ।
ਹਾਂਜੀ
ਅਹ ਜਿਵੇਂ ਪੁਰਾਣੀ ਹਵੇਲੀਆਂ ਵਗੈਰਾ ਓਨਾਂ ਦੀ ਹਿਸਟੋਰੀਕਲ ਪੈਲੇਸ ਹੋਵੇ।
ਹਾਂਜੀ
ਤੇ ਪਹਾੜੀਆਂ ਦੇ ਵਿੱਚ ਘੁੰਮਣਾ ਜਿਵੇਂ ਹਿਮਾਚਲ ਸਾਈਡ ਹੋ ਗਈਆਂ ਨੇ ਇੱਧਰ ਕੁੱਲੂ ਮਨਾਲੀ
ਹਾਂਜੀ-ਹਾਂਜੀ ਤੇ ਐਨੀਮਲ ਵਗੈਰਾ ਲੱਗਦੇ ਆ ਚੰਗੇ ਨਹੀਂ।
ਹਾਂ-ਹਾਂ ਜਿਵੇਂ ਮਤਲਬ ਤੋਤੇ ਵਗੈਰਾ ਜਿਵੇਂ ਘਰੇ ਪਾਲਦੇ ਹੁੰਦੇ ਨੇ ਵਧੀਆ ਲੱਗਦੇ ਨੇ। ਪਹਿਲਾਂ ਜਦੋਂ ਆਪਾਂ ਛੋਟੇ ਹੁੰਦੇ ਸੀ ਸਾਡੇ ਘਰ ਦੇ ਨਾ ਖਰਗੋਸ਼ ਲੱਗਦੇ ਹੁੰਦੇ ਸੀ। ਪਾਲ ਕੇ ਤੇ ਫੇਰ ਉਹ ਬਾਅਦ 'ਚ ਛੱਡ ਦਿੱਤੇ ਨੇ ਹੁਣ ਤਾਂ ਖੈਰ ਹੈ ਨੀ ਕੁਛ
ਵੀ ਸਾਰੇ ਐਨੀਮਲ ਪਾਲ ਕੇ ਛੱਡਤੇ ਹੁਣ ਕੁੱਤਾ ਰੱਖਿਆ ਵਾ ਆਰਾਮ ਨਾਲ ਬੈਠੇ ਬੱਠਿਆ ਵੇਖ ਰਿਹਾ ਇੱਧਰ ਈ ਵੇਖ ਰਿਹਾ। ਕਹਿ ਰਿਹਾ ਕਿਦੇ ਨਾਲ ਗੱਲਾਂ ਇਹਦਾ ਨਾਮ ਹੈਗਾ ਜੀ ਰੋਕਸੀ
ਰੋਕ
ਰੋਕਸੀ
ਸਹੀ ਕਿਆ, ਬਹੁਤ ਵਧੀਆ ਗੱਲ ਆ।
ਵੇਖ ਰਿਹਾ ਹੁਣ ਬਾਈ ਕਿਉਂ ਬੁਲਾਉਣ ਡਿਆ ਮੈਨੂੰ
ਉਹੀ ਹੈ ਨਾ ਮਤਲਬ ਦੇਖੋ ਹਨਾ ਜਾਨਵਰ ਵੀ ਪਿਆਰ ਦੇ ਪਿਆਰ ਦੇ ਨਾਲ ਹੀ ਹੁੰਦਾ ਹਨਾ ਇਹਨਾਂ ਨੂੰ
ਹਾਂਜੀ- ਹਾਂਜੀ- ਹਾਂਜੀ- ਹਾਂਜੀ ਉਹ ਤਾਂ ਹੈ ਗੱਲ ਜਾਨਵਰ ਕੀ ਤੁਸੀਂ ਬੰਦੇ ਵੀ ਲਾ ਕੇ ਚੱਲੋ ਕੋਈ ਵੀ ਲਾ ਕੇ ਚੱਲੋ।
ਬਿਲਕੁਲ ਅ ਅਸੀਂ ਪਹਿਲਾਂ ਕਬੂਤਰ ਵੀ ਰੱਖੇ ਸੀ ਮੇਰੇ ਭਰਾ ਨੇ। ਕਬੂਤਰ ਜਿਵੇਂ ਵਾਈਟ ਚਿੰਨੇ ਕਬੂਤਰ ਹੁੰਦੇ ਨੇ ਉਹ ਰੱਖੇ ਹੋਏ ਸੀ ਪਾਲੇ ਹੋਏ ਸੀ। ਛੱਤ ਤੇ ਪਾਲ ਕੇ ਰੱਖੀ ਹੋਏ ਸੀ ਆਪਣਾ ਉੱਥੇ ਉਹਨਾ ਦਾ ਬਣਾਇਆ ਹੋਇ ਸੀ ਘਰ। ਆਹੋ-ਆਹੋ।
ਹਾਂਜੀ-ਹਾਂਜੀ।
ਸੋਹਣੇ ਲੱਗਦੇ ਪਈ, ਉਹ ਬਹੁਤ
ਹਾਂ, ਬਸ। ਹਾਂ, ਹੁੰਦੀ ਆ ਉਹਦੀ, ਬਾਝੀਆਂ ਲੱਗਦੀਆ।
ਹਾਂ।
ਬਾਜੀਆਂ ਜਿਵੇਂ, ਜਿਹੜਾ ਕਬੂਤਰ ਟੈਮ ਦੇ ਲਾਸਟ ਵਹੇਗਾ ਕਈ ਤਰ੍ਹਾਂ ਦੀ, ਬਾਜ਼ੀਆਂ ਹੁੰਦੀਆਂ ਨੇ।
ਅ।
ਬਈਕੀ ਤਾਂ, ਕਬੂਤਰ ਆਸਮਾਨ'ਚ ਜ਼ਿਆਦਾ ਉੱਡੇਗਾ।
ਅੱਛਾ, ਮਤਲਬ ਜਿਹੜਾ ਜ਼ਿਆਦਾ ਦੇਰ ਤੱਕ ਆਸਮਾਨ ਦੇ ਵਿੱਚ ਰਹਿੰਦਾ, ਉਹ ਜਿੱਤਦਾ ਹੈ।
ਹਾਂਜੀ, ਐਵੇਂ ਹੀ ਹੁੰਦਾ, ਜਿਵੇਂ ਦੋ ਗਰੁੱਪਾਂ'ਚ ਬਾਜ਼ੀਆ ਲੱਗੀਆਂ
ਅੱਛਾ-ਅੱਛਾ।
ਹਾਂ। ਤੇ, ਹੁਣ ਵੀ ਮੇਰਾ ਵੀਰ ਹੈ ਬੁੜੀਆਂ ਚੂੰਗੀ ਤੇ, ਉਹਦਾ ਵੀ ਨਾਮ ਹੈਗਾ, ਕਾਫੀ ਮਤਲਬ ਕੀ, ਕਬੂਤਰ ਪੱਤਰਬਾਜ਼ੀਆਂ ਦਾ ਕੰਮ ਤੇ, ਕਮ ਉਹਨੇ, ਚਾਰ ਸੌ, ਪੰਜਸੌ ਕਬੂਤਰ ਰੱਖੇ ਆ ਹੁਣ ਵੀ।
ਅੱਛਾ!
ਹਾਂ, ਕਮ ਤੋਂ ਕਮ ਉਹ ਮੰਨਕੇ ਚਲੋ, ਢਾਈ, ਤਿੰਨ ਲੱਖ-ਰੁਪਏ ਦੀ, ਇੱਕ ਸਾਲ'ਚ ਬਾਜੀਆਂ, ਬਾਜੀਆਂ ਚਲਾ ਦਿੰਦਾ ਉਹ।
ਹਾਂ, ਮੈਂ ਸੁਣਿਆ ਵੀ ਜਿਹੜੇ ਇਹ ਕਬੂਤਰ ਹੁੰਦੇ ਐ, ਐ, ਵੀ ਕਾਫੀ ਮਹਿੰਗੇ-ਮਹਿੰਗੇ ਵਿਕਦੇ ਹਨਾ।
ਹਾਂਜੀ-ਹਾਂਜੀ, ਆਹ ਤੁਸੀਂ ਮੰਨਕੇ ਚਲੋ, ਪੰਦਰਾਂ-ਪੰਦਰਾਂ, ਵੀਹ-ਵੀਹ ਹਜ਼ਾਰ ਰੁਪਏ ਦਾ ਜੋੜਾ।
ਫੇਰ ਤਾ ਬਹੁਤ ਵਧੀਆ ਏ।
ਕਈ- ਕਈ ਕਬੂਤਰ ਹੁੰਦੇ ਆ, ਜਿਹੜੇ ਪੰਜਾਹ-ਪੰਜਾਹ, ਸੱਠ-ਸੱਠ ਹਜ਼ਾਰ, ਲੱਖ-ਲੱਖ ਬੇ, ਵੈਲੀਊ ਵੀ ਹੁੰਦੀ ਆ ਇਹਨਾਂ ਦੀ।
ਹਾਂ, ਵੋਹੀ ਹੈ ਨਾ ਦਿਨਾਂ
ਨਸਲ, ਹਾਂ-ਹਾਂ, ਨਸਲ ਦਾ ਸਾਰਾ ਖੇਲ ਹੈਗਾ। ਜਿਵੇਂ ਫਿਰ ਤੁਸੀ ਡਾਓਗੇ ਨਾ, ਅਹ, ਜਿਵੇਂ, ਮੇਰੀ ਤੁਹਾਡੇ ਨਾਲ ਸ਼ਰਤ‌ ਲੱਗੀ ਤੁਹਾਡੇ ਸਾਰੇ ਕਬੂਤਰ ਧੀਰੇ-ਧੀਰੇ ਕਰਕੇ ਮਤਲਬ, ਤੁਹਾਡੇ ਕਬੂਤਰ ਢਾਈ, ਦੋ ਵਜੇ ਤੱਕ ਵਹਿ ਗਏ ਸਾਰੇ, ਤੇ ਮੇਰੇ ੳੜ ਰਹੇ ਆ। ਆਸਮਾਨ' ਚ ਹੀ ਹੈ, ਤੇ ''ਮੈਂ ਜਿੱਤ ਗਿਆ। ਕਿਉਂ? ਕਿਉਂਕੀ, ਮੇਰੇ ਟਾਈਮ ਪੀਰੀਅਡ ਜ਼ਿਆਦਾ ਹੋਗਿਆ, ਘੰਟੇ ਵੀ ਜ਼ਿਆਦਾ ਜੁੜਨਗੇ। ਅਤੇ, ਮਿੰਟ ਵੀ, ਜ਼ਿਆਦਾ ਜੁੜਨਗੇ ਮੇਰੇ। ਤਾਂ, ਉਹ ਕਰਕੇ ਮੈਂ, ਵਿਨਰ ਹੋ ਜਾਂਗਾ।
ਅੱਛਾ, ਮੈਨੂੰ ਲੱਗਿਆ ਸੀ, ਮੈਨੂੰ, ਮੈਨੂੰ ਐਂ ਲੱਗਿਆ ਸੀ, ਵੀ, ਜਿਵੇਂ ਤੁਹਾਡਾ ਕਬੂਤਰ ਪੈਲਾ ਉੜ ਕੇ ਆਸਮਾਨ ਦਾ ਚੱਕਰ ਲਗਾਕੇ, ਦੁਬਾਰਾ ਵਾਪਸ ਆਗਿਆ ਸਭ ਤੋਂ ਪਹਿਲਾਂ ਮੈਂ ਕਿਹਾ, ਓਹੀ ਅੱਛਾ, ਉਹੀ ਹੈ ਨਾ, ਤੁਹਾਨੂੰ ਮਤਲਬ ਤੁਸੀ।
ਹਾਂਜੀ-ਹਾਂਜੀ, ਔਰ, ਇੱਕ ਬਾਜੀ ਹੁੰਦੀ ਆ ਅਸੀਂ, ਅਪਣੇ ਘਰਾਂ ਤੋਂ ਛੱਡਨੇ ਹਾਂ। ਨਹੀਂ, ਪਿੰਡ ਜਾਂਦੇ ਆ ਨਾ, ਪਿੰਡਾਂ'ਚ ਬਾਜ਼ੀਆਂ ਲੱਗਦੀਆਂ। ਪਿੰਡਾਂ'ਚ ਬਾਜ਼ੀਆਂ ਲੱਗਦੀਆਂ ਲ, ਮਤਲਬ ਕਿ, ਜਿੱਦਾਂ ਨੇੜੇ ਪਿੰਡ ਹੁੰਨੇ ਆ। ਤਿੰਨ ਚਾਰ ਪਿੰਡਾਂ ਚ ਜਾ ਕੇ ਨਾ ਅਹ ਕੋਈ ਬੰਦਾ ਹੁੰਦਾ ਕਰਾਂਦਾ ਬਾਜ਼ੀਆਂ। ਐਂਟਰੀਆਂ ਭਰਦਾ ਹੈ ਪੈਸਿਆਂ ਦੀ ਕੋਈ ਦੋ ਹਜ਼ਾਰ ਰੁਪਏ ਐਂਟਰੀ ਰੱਖਦਾ ਕੋਈ ਪੰਦਰਾਂ ਸੌ ਰੁਪਏ। ਉਹਦੇ ਚ ਬੰਦੇ ਲੈਂਦੇ ਆ ਕਮ ਤੋਂ ਕਮ ਸੌ ਡੇਢ ਸੌ ਬੰਦੇ। ਮਤਲਬ, ਪਾਰਟੀਸਪੇਟ ਕਰਦੇ ਹਾਂ, ਉਹਦੇ'ਚ
ਹੂੰ
ਤੋ, ਉਹ ਹੁੰਦਾ, ਮੋਰ ਲਾ ਦਿੰਦੇ ਆ ਕਬੂਤਰ ਤੇ ਨਾ, ਆਪਣੀ। ਹਾਂ। ਹਾਂ, ਕਬੂਤਰ ਤੇ ਮੋਹਰ ਲਾਕੇ ਸਾਰੇ ਉਡਾ ਦਿੰਦੇ ਆ, ਇੱਕ ਕਬੂਤਰ ਉੱਡਦਾ ਇੱਕ ਬੰਦੇ ਦਾ। ਆਹ ਲਾਕੇ ਚੱਲੋ, ਸੌ ਬੰਦੇ ਆ ਤੇ, ਸੌ ਕਬੂਤਰ ਉੜਨਗੇ।
ਅੱਛਾ।
ਹਾਂਜੀ, ਜਿਹੜਾ ਸਭ ਤੋਂ ਲਾਸਟ'ਚ ਬੈਠੇਗਾ ਨਾ ਜਿਹੜਾ ਕਬੂ, ਜਿਹੜੇ ਸੌ, ਸੋ ਕਬੂਤਰਾਂ'ਚ ਸਭ ਤੋਂ ਲਾਸਟ ਕਬੂਤਰ ਬੈਠੇਗਾ ਉਹ ਜਿੱਤੇਗਾ। ਹਾਂ, ਉਹ ਫਸਟ ਆਏਗਾ।
ਜਿਹੜੇ ਜਿਹੜੇ ਸੋ ਕਬੂਤਰਾਂ ਨੇ ਉਹ ਨੇ ਮਤਲਬੇ ਦੋ ਹਜ਼ਾਰ ਰੁਪਏ ਦਿੱਤੀ ਉਹ ਸਾਰੀ ਫੀਸ ਉਹਨ ਨੂੰ ਮਿਲਏਗੀ ਮਤਲਬ।
ਹਾਂ, ਸਾਰੀ ਮਤਲਬ ਮਿਲੇਗੀ ਤੇ ਇਨਾਮ ਜੋ ਰੱਖਿਆ ਹੋਣਾ ਪਿੰਡ ਵਾਲਿਆਂ ਨੇ ਇਕੱਠਾ ਕਰਕੇ ਕਿ ਉਹ ਅੱਗ ਮਿਲਣਾ ਵੱਖਰਾ।
ਵੈਸੇ ਫਾਇਦਾ ਤਾਂ ਬਹੁਤ ਹੈ ਨਾ।
ਫਾਇਦਾ ਤਾਂ ਹੈਗਾ ਪਰ ਫਿਰ ਵੀ ਬਹੁਤ ਕਰਨੀ ਪੈਂਦੀ ਹੈ ਇਹਨਾਂ ਦੀ ਬਦਾਮ ਕਾਜੂ ਜੂ ਪਤਾ ਨੀ ਕੀ ਕੀ ਖਵਾਉਣਾ ਪੈਂਦਾ ਹੈ।
ਰਖਾਉਣਾ ਵੀ ਪੈਂਦਾ ਹੋਏਗਾ ਇਹਨਾਂ ਨੂੰ ਟ੍ਰੇਨਿੰਗ ਵਗੈਰਾ ਵੀ।
ਉਹੀ ਤਾਂ ਹੈ ਗੱਲ। ਜੇ ਕਰਾਉਣੀ ਹੈ ਚਰਚਾ ਤਾਂ ਕਰਨੀ ਪੈਣੀ ਹੈ ਖਰਚਾ।
ਇਹ ਤੇ ਹੈ ਫਿ ਇਹਨਾਂ ਨੂੰ ਫੇਰ ਮਤਲਬ ਸੰਭਾਲਦਾ ਵੀ ਰੱਖਣਾ ਪਹਿੰਦਾ ਬਿੱਲੀਆਂ ਤੋਂ ਬਚਾਓ ਇਹਨਾਂ ਨੂੰ ਬਿੱਲੀਆਂ ਤੋਂ ਬਚਾਓ।
ਹਾਂਜੀ।
ਮੈਂ ਕਿਹਾ ਇਹਨਾਂ ਨੂੰ ਬਚਾ ਕੇ ਵੀ ਰੱਖਣਾ ਪੈਂਦਾ ਜਿਵੇਂ ਬਿੱਲੀਆਂ ਵੀ ਖਾ ਜਾਂਦੇ ਨਾ ਇਹਨਾਂ ਨੂੰ ਕਈ ਵਾਰ।
ਹਾਂ, ਉਹ ਤਾਂ ਫੇਰ ਬਸ ਜਿਹੜੇ ਹਿਸਾਬ ਨਾਲ ਬੰਦਾ ਹੁੰਦਾ ਨਾ ਕਰਕੇ ਰੱਖਦਾ ਆਪਣਾ ਪ੍ਰਬੰਧ। ਪਹਿਲਾਂ ਹੀ ਜਾਲ ਬਣਾ ਕੇ ਰੱਖਦਾ ਕੁੱਤੇ ਕਾਤੇ ਛੱਡ ਹੁਣ ਛੱਡੇ ਹੋਏ ਆ ਛੇ ਸੱਤ ਕੁੱ ਕੁੱਤੇ ਛੱਡੇ ਹੋਏ ਆ ਉੱਤੇ ਬਿੱਲੀ ਕੀ ਕੋਈ ਬੰਦਾ ਵੀ ਪਰ ਨੀ ਮਾਰ ਸਕਦਾ ਕੁੱਤੇ ਵੀ ਇਹੋ ਜਿਹੇ। ਜੇ ਰੋਡ ਵਿਲਰ। ਪਿੱਟ ਬੁਲ ਕੋਈ ਇਹੋ ਜਿਹੇ ਨਹੀਂ ਹੈਗੇ ਛੋਟੇ ਮੋਟੇ ਸਾਰੇ ਵੱਡੇ ਵੱਡੇ ਜਿਹੜੇ ਫੜ ਲਏ ਬੰਦਾ ਤੇ ਇਹੋ ਜਿਹੇ। ਕੰਮ ਖ਼ਰਾਬ ਉਹਨਾਂ ਦਾ।
ਹਾਂ।
ਇੱਕ ਮੈਂ ਅੰਦਰ ਵੀ ਰੱਖਿਆ ਹੋਇਆ ਨਾ ਆਪਣੇ ਘਰ। ਇਹ ਵੀ ਹੋਣਾ ਚਾਹੀਦਾ ਵੇਖ ਰਿਹਾ ਮੈਂ।
ਅ ਰੋਪੀ ਜਿਹੜੀ ਨਸਲ ਦਾ ਤੁਹਾਡਾ ਜਿਹੜਾ ਹੈ ਟੋਪੀ ਆ।
ਹਾਂ ਹੈਗਾ। ਡਕੋ।
ਅੱ
ਡੋਗੋ ਅਰਜੈਂਟਨੋ।
ਡੋਗ ਮੱਕ ਵਾਲਾ।
ਹਾਂਜੀ।
ਉਹ ਜਿਹੜਾ ਡੋਕੋ ਮੇਕੋ ਛੋਟਾ ਜਾ ਹੁੰਦਾ ਜਿਹੜਾ ਉਹ।
ਨਹੀਂ, ਨਹੀਂ, ਨਹੀਂ ਨਹੀਂ, ਇਹ ਤਾਂ ਸ਼ਿਕਾਰ ਬਰੀਡ ਨਹੀਂ ਹੁੰਦੀ ਜਿੱਦਾਂ ਪੇਂਟਰ ਵਗੈਰਾ ਹੁੰਦੇ ਆ।
ਅੱ
ਉਵੇਂ ਕੱਦ ਕਾਠੀ ਦੇ ਉਚੇ ਅਹ ਸਰੀਰ ਚ ਪਤਲੇ ਜੇ। ਭੱਜਨੇ ਵਾਲੀ ਬਰੀਡ।
ਹਾਂਜੀ-ਹਾਂਜੀ। ਨਹੀਂ ਨਹੀਂ ਫੈਮਲੀ ਆਏਗੀ ਤਿੰਨ ਚਾਰ ਦਿਨ ਬਾਅਦ।
ਤੇ ਤੁਸੀਂ ਇਕੱਲੇ ਰਹਿੰਦੇ ਹੋ ਫਿਰ।
ਹਾਂਜੀ ਹਾਂਜੀ ਹੁਣ ਤਾਂ ਇਕੱਲੇ ਹ।
ਤੁਹਾਨੂੰ ਬੁਲਾਓ ਫੇਰ ਤੇ ਆਵਾਂਗੇ ਤੁਹਾਡੇ ਘਰ।
ਕੋਈ ਨਹੀਂ ਕੋਈ ਨਹੀਂ ਅਜੇ ਟਾਈਮ। ਹਾਂਜੀ ਹਾਂਜੀ, ਐਨੀ ਟਾਈਮ ਹੋਰ ਦੱਸੋ?
ਵਧੀਆ, ਹੋਰ ਫੇਰ ਅੱਜ ਕੀ ਬਣਾਇਆ?
ਬਣਾਇਆ ਅੱਜ ਬਣਾਇਆ ਕੀ ਆ ਰਿਹਾ ਸੀ ਮੈਂ ਉੱਧਰੋਂ ਆਉਂਦਾ ਆਉਂਦਾ ਰਸਤੇ ਚ ਭੀਜ ਗਿਆ ਮੈਂ ਸਾਰਾ ਫਿਰ ਮੈਂ ਕਿਹਾ ਕੀ ਬਣਾਉਣਾ ਮੈਂ ਫੇਰ ਬਾਹਰੋਂ ਖਾ ਲਏ ਮੈਂ ਕੜੀ ਚੌਲ, ਮੈਂ ਕਿਹਾ ਬਾਹਰੋਂ ਹੀ ਖਾ ਲੈਂਦਾ।
ਘੁੰਮ ਕੇ ਆਇਓ ਬਾਹਰ ਲ
ਹਾਂ ਗਿਆ ਸੀਗਾ ਮੈਂ ਉਦੋਂ ਬਾਰਿਸ਼ ਨਹੀਂ ਆ ਰਹੀ ਸੀ ਜਦੋਂ ਵਾਪਸੀ ਆਉਣ ਲੱਗਿਆ ਬਾਰਿਸ਼ ਪੈਣ ਲੱਗੀ।
ਹਾਂ ਬਸ ਇ ਤਾਂ ਹੈ ਮੌਸਮ ਦਾ ਖੈਰ ਹੁਣ ਤਾਂ ਦੇਖੋ ਸ਼ੁਰੂ ਹੋ ਗਏ ਨੇ ਬਾਰਿਸ਼ ਤੁਹਾਨੂੰ ਪਤਾ ਨੀ ਲੱਗਣਾ।
ਹਮ ਹਮ ਉਹੀ ਤਾਂ ਗੱਲ ਹੈ ਹੁਣ ਤਾਂ ਬਸ ਮੋਂਨਸੂਨ ਚੱਲ ਗਿਆ ਨਾ ਸਾਰਾ।
ਅੱਜ ਤਾਂ ਨਿੰਦਰ ਵੀ ਵੈਸੇ ਸੁ ਸਕੋਨ ਵਾਲੀ ਨਿੰਦਰ ਆਉਗੀ ਨਾ ਠੰਡਾ ਮੌਸਮ ਹੋ ਗਿਆ।
ਹਾਂਜੀ ਹਾਂਜੀ। ਮੈਂ ਬਾਹਰ ਮੰਜਾ ਡਾਇਆ ਸੀ ਮੰਜੇ ਚ ਪਿਆ ਸੀ ਸੋ ਗੱਦਾ ਸਾਰਾ ਗੱਦਾ ਗਿਲਾ ਹੋ ਗਿਆ ਕੰਬਲ ਵੀ ਪਿਆ ਸੀ ਮੈਂ ਵੇਖਿਆ
ਰਾਤ ਦਾ ਤੁਹਾਡਾ ਬਿਸਤਰ ਬਾਹਰ ਹੀ ਪਿਆ
ਹਾਂ ਰਾਤ ਦਾ ਪਿਆ ਮੈਂ ਬਰਸਾਤ ਘਰੇ ਗਿਆ ਹੁਣ ਘਰਦੇ ਹੁੰਦੇ ਕਾਲਾ ਕਢ ਦੇ
ਸਹੀ ਗੱਲ ਆ ਉਹਨਾਂ ਨੇ ਕਹਿਣਾ ਸੀ ਲੈ ਆਪਣਾ ਬਿੱਸਤਰ ਵੀ ਅੰਦਰ ਕਰ ਸਕਦਾ
ਹਾਂ ਉਹ ਮੈਂ ਚੱਕਿਆ ਨੀ ਮੈਂ ਕਿਹਾ ਬਾਅਦ ਚ ਚਕਾਗਾ ਕਿਹੜੀ ਬਾਰਿਸ ਆ ਗਈ ਆ।
ਚਲੋ ਹੁਣ ਤਾਂ ਸੁੱਕ ਜੇਗਾ ਧਰਦੇ ਜਦ ਤੱਕ ਆਣਗੇ ਦੋ ਤਿੰਨ ਦਿਨ ਤੱਕ ਤਾਂ ਸੁੱਕ ਜਏਗਾ।
ਆਏਗੀ ਤਦ ਉਹ ਬਾਰਿਸ਼ ਕਹਿ ਰਿਹਾ ਧੁੱਪ ਆਏਗੀ ਤਾਂ ਸੁੱਕੇਗਾ
ਹਾਂ ਆ ਤੇ ਹੈ
ਹਾਂਜੀ ਹਾਂਜੀ ਹੋਰ ਸੁਣਾਓ ਤੁਸੀਂ। ਬਣਾਇਆ ਨੀ ਪਲੈਨ ਘੁੰਮਣ ਘਾਮਣ ਦਾ ਕਿੱਥੇ ਬਾਰਿਸ਼ ਆ ਰਹੀ ਹੈ।
ਹੁਣ ਬਾਰਸ ਤੇ ਦੇਖੋ ਆਪਣਾ ਆਪਾਂ ਜਿਹੜੇ ਪਹਾੜ ਇਲਾਕੇ ਦੇ ਤਾਂ ਜਾ ਨਹੀਂ ਸਕਦੇ ਨਾ ਬਾਰ ਦੇ ਵਿੱਚ ਥੋੜਾ ਰ
ਬੰਦਾ ਪਹਾੜੀ ਇਲਾਕਿਆਂ ਚ ਨਾ।
ਨਾ ਰਿਸਕ ਵੀ ਹੁੰਦਾ ਹੈ ਲੈਟ ਲੈਟ ਸਲਾਈਗ ਵੀ ਹੁੰਦੀ ਕਿੰਨੀ।
ਹੁੰਦੀ ਤਾਂ ਹੈਗੀ ਆ ਪਰ ਅਲੱਗ ਹੀ ਵਿਊ ਹੁੰਦਾ ਨਾ ਹਰ ਚੀਜ਼ ਦਾ ਮਤਲਬ ਇੱਕ ਨਾ ਇੱਕ ਟਾਈਮ ਪੀਰੀਅਡ ਹੁੰਦਾ ਉਦੋਂ ਹੀ ਮਤਲਬ ਜਾਣ ਦਾ ਫਾਇਦਾ ਹੁੰਦਾ।
ਬਿਲਕੁਲ ਡਰ ਲੱਗਦਾ ਵੈਸੇ ਪਰ ਥੋੜਾ ਜਤੀ ਦਾ ਹੁੰਦਾ
ਜੇ ਤੁਸੀਂ ਵਿਊ ਵੇਖਣਾ ਹੈ ਤੇ ਡਰ ਛੱਡਣਾ ਪੈਣਾ।
ਉਹ ਤੇ ਹੈ ਫੇਰ ਡਰ ਕੇ ਅੱਗੇ ਜੀਤ ਹੈ।
ਹਾਂਜੀ ਹਾਂਜੀ ਜੇ ਤੁਸੀਂ ਵਿਊ ਨਹੀਂ ਵੇਖਣਾ ਫਿਰ ਤਾਂ ਤੁਸੀਂ ਜਾਓ ਆਰਾਮ ਨਾਲ।
ਕੋਈ ਨਾ ਵੇਖਾਂਗੇ ਚਲੋ ਜਿਵੇਂ ਵੀ ਹੋਇਆ।
ਹਾਂਜੀ ਹਾਂਜੀ।
ਹਾਂ। ਕੋਈ ਨਾ ਹੋਰ ਸੁਣਾਓ ਤੁਹਾਡਾ ਮਾਹੌਲ ਕਿਵੇਂ ਪਿੰਡ ਵਿੱਚ ਰਹਿੰਦੇ ਹੋ ਸ਼ਹਿਰ ਚ ਰਹਿੰਦੇ ਹੋ ਤੁਸੀਂ।
ਬਸ ਮਿਕਸ ਹੀ ਹੈ ਜੀ ਥੋੜ੍ਹਾ ਬਹੁਤਾ ਮਤਲਬ ਪਿੰਡ ਵੀ ਹੈਗਾ ਸ਼ਹਿਰ ਹੀ ਪਰ ਪਿੰਡ ਟਾਈਪ ਹੀ ਹੈਗਾ ਸਾਡਾ ਏਰੀਆ ਨਾ ਇੱਧਰ ਲਾ ਮਤਲਬ ਕਿ ਚਾਚੇ ਤਾਓ ਵਗੈਰਾ ਸਾਰੇ ਇੱਧਰ ਹੀ ਰਹਿੰਦੇ ਆ ਅਤੇ ਮਤਲਬ ਕਿ ਪਿੰਡ ਟਾਈਪ ਵੀ ਕਰ
ਓਕੇ ਓਕੇ, ਚਲੋ ਠੀਕ ਆ ਫਿਰ ਬਾਅਦ 'ਚ ਕਰਦੇ ਹਾਂ ਗੱਲ ਠੀਕ ਹੈ ਹਾਂਜੀ ਹਾਂਜੀ ਠੀਕ।